ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਹੋਰ ਸਭ ਠੀਕ? ਵਧੀਆ ਵਧੀਆ ਚੜ੍ਹਦੀ ਕਲਾ ਮੇਰੇ ਵੀਰ ਚੜ੍ਹਦੀ ਕਲਾ ਤੁਸੀਂ ਸੁਣਾਓ ਚੜ੍ਹਦੀ ਕਲਾ ਇਹ ਸਭ ਰਾਜੀ ਖੁਸ਼ੀ ਨੇ?
ਸਭ ਰਾਜੀ ਮਜੀ ਜੀ ਸਭ ਵਧੀਆ ਸਭ ਚੜਦੀ ਕਲਾ ਜੀ ਚੜ੍ਹਦੀ ਕਲਾ ਗੁਰੂ ਦੀ ਮੇਹਰ।
ਕੰਮ ਕਰ ਕੰਮ ਕਰ ਟੋਪ ਦਾ ਨੋਚ ਚੱਲਦਾ ਵਾ ਟੋਪ ਨੋ ਚ।
ਭਾਜੀ। ਪਾਰਟ। ਟਾਈਮ। ਜੋਬ। ਵਾਲਾ। ਬੰਦਾ। ਮੈਂ ਤੁਹਾਨੂੰ। ਪਤਾ। ਦ। ਸਹੀ। ਸਹੀ। ਚਲਾ। ਕ। ਪਰਰਗਾ। ਬ। ਚ।
ਤੁਹਾਡੀ। ਜੋਬ। ਹਟ। ਗਈ। ਸੀ। ਜੋਬ। ਚੋਂ।
ਹਾਂਜੀ। ਭਾਜੀ। ਜੋ। ਵਟ। ਗਈ। ਸੀ। ਉੱਥੇ। ਕੀ। ਜਾਂਦੇ। ਥੋੜਾ। ਹੋ। ਗਿਆ। ਸੀ। ਗੱਲ। ਉੱਚੀ। ਨੀ। ਵੀ। ਹੋ। ਗਈ। ਸੀ।
ਜੋਬ। ਕਿਥੇ। ਸੀ। ਸਾਡੀ। ਨੋਇਡਾ। ਚ। ਦਿੱਲੀ। ਚ।
ਹਾਂਜੀ। ਭਾਜੀ। ਹਾਂਜੀ। ਨਹੀਂੀ। ਭਾਜੀ। ਇੱਥੇ। ਹੀ। ਯਮੁਨਾ। ਨਗਰ। ਜਗਾਦਰੀ। ਚ।
ਮੈਂ ਸੁਣਿਆ ਨੋਇਡਾ ਜੀ ਤੁਸੀਂ ਜੋਬ ਕਰਦੇ ਜ ਹੁਣ ਤੁਸੀਂ ਯਮੁਨਾ ਨਗਰ ਚ ਆ ਗਏ ਜੇ।
ਨਹੀਂ ਨਹੀਂ ਨਹੀਂ ਇਹ ਜੋਬ ਇੱਥੇ ਸੀ ਅਮ ਨਗਰ ਜੋਬ ਰਹਿੰਦਾ ਵੀ ਅਮੁਨਾ ਨਗਰ। ਤੁਂ ਹੁ ਜਗਾਦਰੀ ਚ ਆ ਗਿਆ।
ਕੀ ਜੋਬ ਸੀ ਆਪਣਾ ਕਾਹਦਾ ਕੰਮ ਕਰਦੇ ਸੀ?
ਭਾਜੀ ਉੱਥੇ ਕੀ ਪ੍ਰੈਜੈਂਟੇਸ਼ਨ ਦੇਣੀਆਂ ਹੁੰਦੀਆਂ ਸੀ ਐਡ ਵਗੈਰਾ ਦਾ। ਹਾਂ ਜੀ ਸਾਰਾ, ਤੁਹਾਡੇ ਕੋਲ ਪ੍ਰੋਡਕਟ ਆਉਣੇ ਆ ਤੇ ਤੁਸੀਂ ਐਡ ਬਣਾ ਕੇ ਉਤੇ ਦੇਣੀ ਆ ਤੇ ਪਬਲਿਸ਼ ਕਰਨੀ ਹੈ।
ਅੱਛਾ, ਅੱਛਾ, ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਨੋਲੇਜ ਹੈ ਕੇ ਲੈਣੀ ਹੈ?
ਆਹ ਨੌਲੇਜ ਤੇ ਭਾਜੀ ਹੁੰਦੀ ਏ ਤਾਂ ਹੀ ਲੱਗਿਆ ਸੀ ਉੱਥੇ ਨੌਲੇਜ ਚ ਹੈਗੀ ਹੈ ਭਾਜੀ।
ਤੇ ਫੇਰ ਮੈਂ ਕਹਿੰਦਾ ਸੀ ਅਪਣੀ ਖੋਲ ਲੋ ਤੁਸੀਂ ਆਪਣਾ ਜਿਵੇਂ।
ਨਹੀਂ ਭਾਜੀ ਇਹ ਬੜੀ ਵੱਡੀ ਇਨਵੈਸਟ। ਮੈਟ ਚਾਹੀਦੀ ਹੁੰਦੀ ਹੈ ਭਾਜੀ ਇਹ ਚੀਜ਼ ਕਰਨ ਵਾਸਤੇ ਉਹਨਾਂ ਦੇ ਬੰਦੇ ਜਿੱਥੇ ਪੁਰਾਣੇ। ਉਹ ਹੈਗਾ ਟਰੱਸਟ ਬਿਲਡ ਉੱਥੇ ਹੀ ਜਾਣਗੇ ਨਾ ਨਵੇਂ ਕੁਲ ਜਾਣਗੇ ਭਾਜੀ।
ਹਾਂ ਇਹ ਵੀ ਤੁਸੀਂ ਬਹੁਤ ਬਹੁਤ ਸਹੀ ਗੱਲ ਕਰਦੇ ਜੇ ਪਰ ਨਹੀਂ ਤਾਂ ਐਡਵਰਟਾਈਜ਼ਮੈਂਟ ਕਰਕੇ ਸਭ ਹੋ ਜਾਂਦਾ ਮੇਰਾ ਵੀਰ।
ਨਹੀਂ, ਨਹੀਂ ਭਾਜੀ ਐਵੇਂ ਨੀ ਹੁੰਦਾ ਉਹ ਪੁਰਾਣੇ ਪੁਰਾਣੇ ਦੇਖ਼ੇ ਕਿੰਨੇ ਲੱਗੇ ਦੇ ਨੇ ਕੰਮ ਡੇਢ ਸੌ। ਡੇਢ, ਡੇਢ ਤਿੰਨ, ਤਿੰਨ ਸਾਲ ਹੋ ਗਏ ਨੇ ਭਾਜੀ ਲੱਗੇ ਦੇ ਨੇ ਉਹ ਫੀਲਡ ਵਿੱਚ। ਇੱਕ ਦਮ ਨਵਾਂ ਆਏ ਉਹ ਬੰਦੇ ਨੂੰ ਫਿਰ ਦਬਾਉਣ ਦੀ ਕੋਸ਼ਿਸ਼ ਕਰਦੇ। ਕਰਰੀਓ ਮੈਂ ਪਦ
ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਹੈ ਹੋਰ। ਸੁਣਾਓ ਕਿੱਥੇ ਦੀਆਂ ਤਿਆਰੀਆਂ ਹੁਣ?
ਕਿਧਰੇ ਦੀ ਨੀ ਭਾਜੀ ਹਜੇ ਤੇ ਆਪਣਾ ਕੀ ਕਹਿ ਰਹੇ ਨੇ ਕੰਮ ਕਾਰ ਵਗੈਰਾ ਦੇਖ ਰਹੇ ਹਾਂ ਥੋੜਾ ਬਹੁਤਾ। ਫੇਰ ਦੇਖਾਂਗੇ ਆਪਾਂ। ਨਾ ਕਿੱਧਰੇ ਹੋਣਾ ਫਿਰ ਬਾਅਦ ਚ ਦੇਖਾਂਗੇ ਜਦੋਂ ਕੰਮ ਕੁਮ ਹੋ ਜਾਏਗਾ ਵਧੀਆ।
ਮੈਂ ਕਹਿ ਰਿਹਾ ਸੀ ਆਪਣਾ ਮੈਂ ਚੱਲਾ ਸੀ ਆਪਣਾ ਇੱਧਰ। ਗੋਆ ਵੱਲ ਗੋਆ ਤੇ ਆਪਣਾ। ਤੁਹਾਨੂੰ ਪਤਾ ਹੀ ਇਕ ਮੇਰਾ ਯਾਰ ਨਮੀਸ਼ ਹੈ ਜਿਹੜਾ। ਹਾਂ ਛੋਟਾ ਹਾਈਟ ਚ ਤੇ ਉਹ ਆਪਣਾ ਗੋਆ ਚਲੇ ਸੀ। ਹਾਂ, ਛੋਟੀ ਹਾਈਟ ਆਲਾ ਦੱਸਿਆ ਤਾਂ ਅਪਕੋ। ਤੇ ਆਪਣਾ ਆਪਾਂ ਚੱਲੇ ਹੀ ਗੋਆ ਤੁਸੀਂ ਚੱਲੋ ਸਾਡੇ ਨਾਲ ਗੋਆ ਮੈਂ ਕਹਿਣ ਲੱਗਾ ਸੀ।
ਹਾਂਜੀ, ਕੋਈ ਨੀ ਭਾਜੀ ਵੇਖ ਲ ਕੱਦੀ ਸਲਾਹ ਤੁਹਾਡੀ।
ਭਾਜੀ ਆਪਣਾ ਦੇਖੋ ਅੱਜ ਕੀ ਤਰੀਕ ਹੈ ਸਤਾਰਾਂ ਤਰੀਕ ਸਤਾਈ ਤਰੀਕ ਦੀ ਹੈ ਦਸ ਦਿਨ ਦਾ। ਅੱਜਾ ਅਠਾਰਾਂ ਅੱਛਾ। ਚਲੋ ਕੋਈ ਨੀ ਭਾਜੀ, ਆਪਣਾ ਕੀ ਕਹਿੰਦੇ ਨੇ ਅਠਾਈ ਅਠਾਈ ਤਰੀਕ ਦਾ ਹੋ ਜਾਏਗਾ। ਹ
ਹਾਂਜੀ-ਹਾਜੀ, ਤੁਸੀਂ ਦੇਖ ਲਿਓ ਕੋਈ ਗੱਲ ਨੀ ਮੈਂ ਦੱਸ ਦਿੰਦਾ ਤੁਹਾਨੂੰ। ਤੁਸੀਂ ਮੈਨੂੰ ਪੈਸੇ ਪੂਸੇ ਦੱਸ ਦੇਨਾ ਕਿੰਨੇ ਲੱਗਣੇ ਨੇ,?
ਆਪਣਾ ਪੰਦਰਾਂ ਹਜ਼ਾਰ ਦਾ ਬਜਟ ਹੈ, ਬਾਕੀ ਆਪਾਂ ਪੰਜਾਹ ਪੰਜਾਹ ਲਾ ਕੇ ਚੱਲੇ ਹਾਂ ਆਪਣਾ ਤੁਹਾਡੇ। ਆਪਾਂ ਦਾਂਗੇ ਕੋਈ ਤੁਸੀਂ ਟੈਂਨਸ਼ਨ ਨਾ ਲਓ। ਤੁਸੀਂ ਪੰਦਰਾਂ ਹਜ਼ਾਰ ਲੈ ਲਓ ਬਸ।
ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ,।
ਹਾਂਜੀ ਭਾਜੀ, ਆਪਣਾ ਫੁੱਲ ਇੰਜੋਏ ਕਰਾਂਗੇ ਉੱਥੇ ਆਪਣਾ ਕਲੱਬ ਜਾਵਾਂਗੇ। ਬਾਹਰ ਬੀਚ ਘੁੰਮਾਂਗੇ। ਆਪਣਾ ਕੀ ਸੀ ਉੱਥੇ ਇੱਕ ਉਹ ਕਰੋ ਆਪਣਾ। ਕੀ ਕਹਿੰਦੇ ਨੂੰ। ਉ ਹੂੰ ਤੇ।
ਚਾਚਾ ਜੀ ਕੀ ਕਹਿਿੰਦੇ ਨੇ ਉਹਨੂੰ।
ਉਹ ਬਟਰਫਲਾਈ ਬੀਚ ਹੈਗਾ ਨਾ ਉੱਥੇ ਮੇਰੇ ਖਿਆਲ ਨਾਲ। ਆਪਣਾ। ਹਾਂ ਭਾਜੀ ਉੱਥੇ ਜਾਣਾ ਭਾਜੀ। ਹਾਂਜੀ ਹਾਂਜੀ ਬਟ ਬੈਟਰ ਫਲਾਈ ਬੀਚ ਵੀ ਹੈਗਾ ਉਥੇ ਹੈਨਾ? ਭਾਜੀ ਤੁਹਾਡਾ ਸ਼ਾਇਦ ਨੈਟ ਨੀ ਚੱਲਦਾ ਵਾ ਉੱਥੇ ਕਰੋ ਫੋਨ ਤੁਹਾਡੀ। ਫੋਨ ਦੀ ਆਵਾਜ਼ ਨੀ ਆਉਂਦੀ। ਤੁਹਾਡੀ ਕੋਲ ਦੀ ਆਵਾਜ਼ ਨੀ ਆ ਰਹੀ ਤੁਹਾਡਾ ਨੈਟ ਨੀ ਚੱਲਦਾ ਜੇ ਉੱਪਰ ਕਰੋ ਫੋਨ ਨੂੰ।
ਬੀਚ ਵੇਖ
ਨਾ ਭਾਜੀ। ਹੈਲੋ, ਹੈਲੋ, ਹੋਲੋ, ਹਾਂਜੀ-ਹਾਂਜੀ, ਆਈ ਆਜੀ ਭਾਜੀ ਆਈ ਆ ਹੈਲੋ-ਹੈਲੋ। ਆਈ-ਆਈ ਭਾਜੀ। ਸਭ ਵਧੀਆ ਚੱਲ ਚੜਦੀ ਕਲਾਂਗ ਰ ਵੀ,
ਚਲੋ ਮੇਰੇ ਵੀਰ, ਚੜ੍ਹਦੀ ਕਲਾਈ ਹੋਣੀ ਚਾਹੀਦੀ ਵੇ।
ਹਾਂਜੀ-ਹਾਂਜੀ, ਮੈਂ ਸੁਣਿਆ ਆਪਣਾ ਤੁਹਾਡਾ ਮੁੰਡਾ ਚੱਲ ਇੱਥੇ ਆਪਣਾ ਟੋਰਾਂਟੋ ਚੱਲਾ।
ਨਹੀਂ ਭਾਜੀ, ਇੱਕ ਛੋਟਾ ਹਜੇ। ਤੇ ਇੱਕ ਨਿਊਜ਼ੀਲੈਂਡ ਚੱਲਿਆ ਸੀ।
ਅੱਛਾ, ਨਿਊਜ਼ੀਲੈਂਡ ਚੱਲ ਨਿਊਜ਼ੀਲੈਂਡ ਤੋਂ ਉੱਥੇ ਨੀ ਜਾਣਾ ਹੁੰਦੇ ਆ ਟੋਰੋਂਟੋ।
ਹਾਂਜੀ। ਭਾਜੀ ਨਿਊਜ਼ੀਲੈਂਡ ਵੱਖਰੀ ਹੈ। ਸਟੇਟ ਨ ਉਹ ਕਹਿੰਦੇ ਨੇ ਆਪ ਸਟੇਟ ਹੈਗੀ ਆ ਭਾਜੀ। ਕੰਟਰੀ ਹੈਗੀ ਆ ਭਾਜੀ। ਸਟੇਟ ਨੀ ਹੈਗੀ।
ਅੱਛਾ ਤੇ ਨਿਊੀਲੈਂਡ ਤੋ ਅਪਨਾ ਕੈਨੇਡਾ। ਇਹ ਨੂੰ ਕਿਹੇ ਉਹ ਬੜ ਬਹੁਤ ਵਧੀਆ ਸ਼ਹਿਰ ਹੈਗਾ ਕੈਨੇਡਾ। ਮੈਂ ਪਿੱਛੇ ਮ ਲ ਹੋ ਗਿਆ ਆਞਾ।
ਨਹੀਂ ਭਾਜੀ ਉਹ ਉਹਦੀ ਮਾਸੀ ਰਹਿੰਦੀ ਮੁੰਡੇ ਦੀ।
ਨਿਊਜ਼ੀਲੈਂਡ ਚ'। ਹਾਂ ਚੱਲ ਇਹ ਵੀ ਵਧੀਆ ਸਾਥ ਮਿਲ ਜਾਂਦਾ ਬੰਦੇ ਨੂੰ।
ਸਹੀ ਬਾਤ ਭਾਜੀ।
ਨਿਊਜ਼ੀਲੈਂਡ ਵੀ ਸਹੀ ਦੇਸ਼ ਬਹੁਤ ਵਧੀਆ ਠੀਕ ਹੈ, ਓਕੇ ਐ। ਅਤੇ ਤੁਹਾਡਾ ਕਦੋਂ ਪਲੈਨ ਹੈ ਫਿਰ ਜਾਣ ਦਾ?
ਭਾਜੀ ਮੇਰਾ ਤੇ ਨੀ ਹੈ, ਮੇਰੇ ਮੁੰਡੇ ਦਾ ਪਲੈਨ ਆ ਕਿ ਇਹਨਾਂ ਨੇ ਆਪਣਾ ਬਸ ਸੀ ਅਗਲੇ ਮਹੀਨੇ ਦਾ
ਅੱਛਾ, ਅਗਲੇ ਮਹੀਨੇ ਨਿਊਜ਼ੀਲੈਂਡ ਜਾਏਗਾ।
ਹਾਂਜੀ।
ਬਹੁਤ ਵਧਿਆ ਗੱਲ ਹੈ, ਬਹੁਤ ਜ਼ਿਆਦਾ ਵਧੀਆ ਗੱਲ ਐਂ। ਫ ਤੁਸੀਂ ਵੀ ਜਾਓ, ਆਪਣਾ ਮੁੰਡੇ ਤੁਹਾਡੇ ਚੱਲੇ ਨੇ ਉੱਥੇ ਸੈਟਲ ਹੋ ਜਾਣਗੇ ਤੁਸੀਂ ਵੀ ਆਪਣਾ
ਜੇਲੇ ਸਟਾਰਟਾ ਲਾਣ ਦਿਉ। ਇਹ ਆਪਾਂ ਦੇਖਾਂਗੇ, ਗੇੜਾ-ਗੂੜਾ ਪਹਿਲੇ ਉਹਨਾਂ ਨੂੰ ਦੇਖਣ ਤੋਂ ਸਾਰਾ।
ਹਾਂ, ਇਹ ਵੀ ਗੱਲ ਰੱਖੋਗਾ, ਬਹੁਤ ਵਧੀਆ ਸਾਡੀ ਸੋਚ ਹੈਗੀ ਐ। ਤਾਂ ਮਾਂ -ਪਿਓ ਆਪਣੇ ਬੱਚਿਆਂ ਨੂੰ ਉਹੀ ਜਹਾ ਕਰ ਦਿੰਦੇ ਨੇ ਬਡਨ ਪਾ ਦਿੰਦੇ ਨੇ। ਕਿ ਸਾਨੂੰ ਵੀ ਬੁਲਾ-ਬੁਲਾ ਤੁਸੀਂ ਸਹੀ ਹੈਗੇ ਹੋ।
ਸਹੀ ਗੱਲ ਏ ਭਾਜੀ, ਪਹਿਲੇ ਬੱਚੇ ਵੇਖ ਲੈਣ ਸਾਰਾ ਆਪਣਾ ਸੈਟਲ- ਸੁੂਟਲ ਹੋ ਜੇ, ਫੇਰ ਜਵਾਂਗੇ ਉਹਨਾਂ ਕੋਲ ਆਰਾਮ ਨਾਲ ਜਾਵਾਂਗਾ।
ਹਾਂਜੀ- ਹਾਂਜੀ ਭਾਜੀ, ਬਿਲਕੁਲ-ਬਿਲਕੁਲ।
ਜੀ ਭਾਜੀ।
ਹਾਂਜੀ, ਹੁਣ ਮੇਰਾ ਵੀ ਜਿਹੜਾ ਮੁੰਡਾ ਹੈਗਾ ਆਪਣਾ ਉੱਥੇ ਰਹਿੰਦਾ ਨਾ ਟਰੋਂਟੋ। ਤੇ ਮੈਂ ਤਾਂ ਕਹਿ ਰਹੀ ਸੀ, ਤੁਸੀ ਆਪਣੇ ਮੁੰਡੇ ਨੂੰ ਮੇਰੇ ਮੁੰਡੇ ਕੋਲ ਬੋਲੋ ਦੋ ਕੱਠ ਇਥੇ ਆਪਣਾ ਸੈਟਲ ਹੋ ਜਾਣ ਵਧੀਆ। ਤੇ ਆਪਨਾ ਸਾਥ ਵੀ ਵਧੀਆ ਹੋ ਜੇਗਾ ਪਰ ਤੁਸੀਂ ਜੇ ਦੱਸ ਤੇ ਦਿੱਤਾ ਮਾਸੀ ਰਹਿੰਦੀ ਹੈ ਮੇਰੀ ਨਿਊਜ਼ੀਲੈਂਡ ਚ ਉਹਦੇ ਕੋਲ ਗਿਆ ਮੇਰਾ ਮੁੰਡ ਡਾ ਉਹ ਵੀ ਬਹੁਤ ਵਧੀਆ ਗੱਲ ਹੈਗੀ ਏ ਚਲੋ।
ਹਾਂਜੀ ਭਾਜੀ ਤੁਸੀਂ ਭਾਵੇਂ ਆਪਣੇ ਮੁੰਡੇ ਨਿਊਜ਼ਲੈਂਡ ਭੇਜ ਦੋਂ ਕੱਠੇ ਰਹਿ ਲੈਣਗੇ ਇਥੇ ਰਹਿ ਲੈਣਗੇ ਉਹਦੇ ਨਾਲ ਭੇਜ ਦੋ ਭਾਜੀ।
ਟੋਰਾਂਟੋ- ਟਰਾਂਟੋ ਦਾ ਆਪਣਾ ਵਧੀਆ ਵੀਜ਼ਾ ਲੱਗਿਆ ਦਾ ਹਜੇ। ਆਪਣਾ ਵਰਕ ਪਰਮਿਟ ਤੇ ਵੇ ਪੀ ਆਰ ਮਤਲਬ ਉਹਨੇ ਫਾਈਲ ਲਾਈ ਏ। ਤਾਂ ਕਰ ਰਿਹਾ ਸੀ। ਹੁਣ ਆਪਣਾ ਪੀ ਆਰ ਹੋ ਜੇ ਫੇਰ ਮੈਂ ਉਹਨੂੰ ਕਹਾਂਗਾ ਨਿਊਜ਼ੀਲੈਂਡ ਚ' ਘਰ ਲੇਆ। ਵੈਸੇ ਉਹ ਮਤਲਬ ਪੂਰਾ ਹਜੇ ਅੱਧਾ ਸੈਟ ਲੈਟਲ ਹੋਗਨਾ ਨਾ ਆਪਣਾ। ਦੱਸਵਾ। ਹਾਂ, ਐਵੇਂ ਸਾਡੇ ਮੁੰਡੇ ਚ' ਚੜ੍ਹਦੀ ਕਲਾ ਚ' ਰਹਿਣ ਤਰੱਕੀਆਂ ਕਰਨ ਹੋਰ ਕੀ ਚਾਹੀਦਾ ਹਨਾ, ਭਾਜੀ।
ਸਹੀ ਗੱਲ ਭਾਜੀ ਚਾਹੀਦਾ ਤੇ ਬੜਾ ਕੁਛ ਪਰ ਹੁਣ ਇਨਾਨ ਲਓ।
ਹਾਂਜੀ ਭਾਜੀ, ਹੋਰ ਸੁਣਾਓ ਤੁਸੀਂ?
ਬਹੁਤ ਵਧੀਆ ਭਾਜੀ।
ਬਸ, ਹੋਰ ਮੈਂ ਸੁਣਿਆ ਬਾਹਰ ਬਾਰਿਸ਼ ਆਉਂਦੀ ਪਈ ਤੁਹਾਡੇ ਓਥੇ।
ਹਾਂਜੀ ਭਾਜੀ ਹਲਕੀ- ਹਲਕੀ ਹੈ ਮਤਲਬ ਬੱਸ ਏ ਭਾਜੀ ਬਾਰਸ਼ ਪੈਂਦੀ
ਅੱਛਾ- ਅੱਛਾ ਭਾਜੀ, ਕੋਈ ਗੱਲ ਨੀ ਬਹੁਤ ਮੌਸਮ ਬਸ ਮੌਸਮ ਵਧੀਆ ਨਾ ਬਾਰਿਸ਼ ਵੀ ਆਪਣਾ ਕਦੀ ਕਦੀ ਤੰਗ ਕਰ ਦਿੰਦੀ ਏ ਕੱਪੜੇ ਜੈਵੇਂ ਗੰਦੇ ਕਰ ਦਿੰਦੇ ਏ। ਬਾਹਰ ਗਿੱਲੇੇ- ਗੁੱਲੇ ਮਿੱਟੀ-ਮੁਿੱਟੀ ਉੱਡਦੀ ਗੰਦੀ ਪਾਣੀ ਲੱਗ ਕੇ ਚਿੱਕੜ-ਚਿੱਕੜ ਮੌਸਮ ਰਹੇ ਐਵੇਂ ਠੰਡੀ ਹਵਾ ਚੱਲੇ। ਮ ਮੱਠੇ- ਮੱਠੇ ਬੱਦਲ ਹੋਣ ਤ ਉਹ ਹੁੰਦਾ ਮੌਸਮ ਵਧੀਆ ਹੈਨਾ ਭਾਜੀ?
ਸਹੀ ਗੱਲ ਹੈ ਬਾਈ।
ਮੈਂ ਕਹਿ ਰਿਹਾ ਸੀ ਭਾਜੀ ਤੁਹਾਡਾ ਸ਼ਾਇਦ ਓ ਆ ਨੈਟ ਦੁਬਾਰਾ ਨਹੀਂ ਚੱਲਦਾ ਫੋਨ ਐਧਰ ਕਰੋ।
ਕੀ ਗੱਲ ਹੋ ਗੀ ਭਾਜੀ?
ਮੈਂ ਕਿਹਾ ਤੁਹਾਡਾ ਨੈਟ ਨੀ ਚੱਲਦਾ ਜੇ ਭਾਜੀ ਮੇਰੇ ਖਿਆਲ ਨਾਲ। ਹਾਂ ਹੁਨ ਸਹੀ ਆ ਰਹੀ ਹੈ ਭਾਜੀ ਇਹ। ਥੀ ਆਪਨਾ ਜਿੱਥੇ ਤੁਸੀਂ ਖੜੇ ਹੋ ਨਾ ਉੱਥੇ ਹੀ ਆਪਣਾ ਫੋਨ ਤੇ ਗੱਲ ਕਰੋ।
ਭਾਜੀ ਬਸ ਚੜ੍ਹਦੀ ਕਲਾ ਐਵੇ ਹੀ ਆ ਭਾਜੀ ਬਸ।
ਹਾਂਜੀ-ਹਾਂਜੀ। ਹੋਰ ਸੁਨਾਓ ਮੈਂ ਸੁਣਿਆ ਸੀ ਆਪਣਾ ਕੀ ਕਹਿੰਦੇ ਨੇ ਤੁਸੀਂ ਆਪਨਾ ਇੱਕ ਕੋਠੀ ਲਿੱਤੀ ਏ ਨਵੀਂ?
ਨਹੀਂ ਪਾਜੀ ਹਜੇ ਕੋਠਾ - ਕੁੱਠਾ ਕੁੱਛ ਨੀ ਲਿੱਤਾ।
ਅੱਛਾ ਪਹਿਲੇ ਬੱਚੇ ਨੂੰ ਬਾਹਰ ਭੇਜੋਗੇ ਫ਼ੇਰ ਦੇਖੋਗੇ ਕੋਠੀ- ਕੁਠੀ।
ਹਾਂਜੀ ਫੇਰ ਦੇਖਾਂਗੇ ਭਾਜੀ ਕੋਠਾ-ਕੂਠਾ ਜੜੋ ਵੀ ਆਪਾਂ ਲੈਨੈ ਹਜੇ ਕੁਛ ਨੀ ਭਾਜੀ।
ਅੱਛਾ ਹੋਰ ਸੁਣਾਓ ਆਪਣਾ। ਦਾਦਾ- ਦਾਦੀ ਠੀਕ ਏ ਤਬੀਅਤ ਠੀਕ ਏ ਦਾਦਾ ਜੀ ਦੀ ਬਹੋਤ ਵਧੀਆ, ਚੜ੍ਹਦੀ ਕਲਾ ਹੋਣੀ ਚਾਹੀਦੀ ਆਪਣਾ ਮਾਲਕ ਸਿਰ ਤੇ ਐਵੇਂ ਹੀ ਹੱਥ ਬਣਾਈ ਰੱਖੇ ਤਹਾਡੇ ਵੀ।
ਸਹੀ ਗਲ ਏ ਭਾਜੀ।
ਤੇ ਆਪਣਾ ਮੈਂ ਕੀ ਕਹਿ ਰਿਹਾ ਸੀ ਸੁਣੋ।
ਬੋਲੋ
ਉਹ ਮੇਰੇ ਨਾ ਇੱਕ ਦੋਸਤ ਨੇ ਆਪਨਾ ਨਿਯੂ ਸਟਾਰਟ-ਅਪ ਓ ਓਪਨ ਕੀਤਾ ਆਪਣਾ ਪਰਫਿਯੂਮ ਦਾ। ਤੁਸੀਂ ਆਪਣਾ ਮੈਂ ਤੁਹਾਨੂੰ ਸੈਂਪਲ ਭੇਜਾਂਗਾ ਤੁਸੀਂ ਆਪਣਾ ਦੱਸਣਾ ਮੈਨੂੰ ਰਿਵਿਯੂ, ਕੈਸ ਤਰ੍ਹਾਂ ਹੈਗਾ।
ਜ਼ਰੂਰ ਭਾਜੀ ਜ਼ਰੂਰ।
ਤੁਹਾਡੀ ਭਾਜੀ ਆਵਾਜ਼ ਨਹੀਂ ਆ ਰਹੀ ਫਿਰ ਦੁਬਾਰਾ।
ਮੈਂ ਕਹਿ ਰਿਹਾ ਭਾਜੀ ਜਦੋ ਮੈਨੂੰ ਕੋਲ ਕੀਤਾ
ਹਾਂਜੀ ਹਾਂਜੀ ਭਾਜੀ ਮੈਂ ਕਹਿ ਰਿਹਾ ਸੀ ਆਪਣਾ ਤਾਂਨੂੰ ਮੇਰੀ ਸਾਡੀ ਕੰਪਨੀ ਦਾ ਹੈਗਾ ਨਾਮ ਰੋਇਲ ਰੋਇਲ ਸਮੈੱਲ ਆ ਰੋਇਲ ਸਮੈੱਲ ਤੋਂ ਓਹਨੇ ਮੇਰੇ ਦੋਸਤ ਨੇ ਖੋਲੀ ਐ ਸਟਾਰਟਅਪ ਪਰਫ਼ਯੂਮਾਂ ਦਾ ਫ ਮੈਂ ਤੁਹਾਨੂੰ ਸੈਂਪਲ ਭੇਜ ਦਾਂਗਾ ਕੱਲ ਪਰਸੋਂ ਟਰਾਂਸਪੋਰਟ ਦੇ ਡਿਟੇਲਸ ਪਾ ਦਾਂਗਾ ਤੁਸੀਂ ਮੈਨੂੰ ਜ਼ਰੂਰ ਰਿਵਿਊ ਦੇਨਾ ਤੇ ਆਪਾਂ ਐਹਨੂੰ ਆਪਾ ਵਰਲਡ ਵਾਈਡ ਸ਼ੁਰੂ ਕਰਨੀ ਹੈ ਵੈਬਸਾਈਟ ਬਣਾਣੀ ਏ ਜਲਦੀ ਤੇ ਸਾਰੇ ਸਟੋਰਾਂ ਚ ਐਵਲੇਬਲ ਹੀ ਕਰ ਜਿਹੜੇ ਵੇਅਰਿੰਗ ਸਟੋਰਸ਼ ਹੁੰਦੇ ਨਾ ਤੂੰ ਸਮਝ ਨਾ ਵੇਅਰਿੰਗ ਸ਼ੋਪ ਜਿਹੜੇ ਹੁੰਦੇ ਨੇ ਕਲੋਥਸ ਵਗੈਰਾ ਦੇ।
ਹਾਂਜੀ ਹਾਂਜੀ ਭਾਜੀ ਬਿਲਕੁਲ ਸਮਝਰੇ ਹਾਂ ਆਪਾਂ ਤੁਸੀਂ ਕੰਟੀਨਿਊ ਰੱਖੋ।
ਹਾਂਜੀ ਹਾਂਜੀ ਭਾਜੀ। ਹੋਰ ਬਸ ਇਹੀ ਮਤਲਬ ਜਿਹੜਾ ਮੇਰੇ ਯਾਰ ਨੇ ਸਟਾਰਟਅਪ ਖੋਲਿਆ ਥੋੜੇ ਮੇਰੇ ਸ਼ੇਅਰਸ ਹੈਗੇ ਸੀ ਨਾ ਵਿੱਚ ਵੀ ਵੀ। ਵੀਹ ਪਰਸੈਂਟ ਸ਼ੇਅਰਸ ਮੇਰੇ ਹੈਗੇ ਸਨ। ਬਸ ਹੁਨ ਮਾਲਕ ਇਹ ਕੰਮ ਦੇ ਸਿਰ ਦੇ ਹੱਥ ਰੱਖੇ ਹੋਰ ਕੁਛ ਨੀ ਚਾਹੀਦਾ।
ਉਹ ਭਾਜੀ ਹੋਈ ਜੇ ਵਾਜ ਕੁਛ ਨੀ ਹੈ ਪਰਫਿਊਮ ਆਪ ਸਾਰੇ ਮੰਗਦੇ ਨੇ।
ਹਾਂਜੀ ਹਾਂਜੀ ਭਾਜੀ ਬਿਲਕੁਲ ਬਿਲਕੁਲ ਹੋਰ ਸੁਣਾਓ ਭਾਜੀ। ਮੈਂ ਕਹਿ ਰਿਹਾ ਸੀ ਆਪਣਾ ਕੀ ਕਹਿੰਦੇ ਨੇ ਗੋਆ ਦਾ ਫੇਰ ਆਪਣਾ ਪੱਕਾ ਰੱਖਣਾ। ਅਠਾਈ ਤਰੀਕ ਦਾ ਮੈਂ ਤੁਹਾਨੂੰ ਟੈਨਸ਼ਨ ਨਾ ਲਵੋ। ਪੰਦਰਾਂ ਹਜ਼ਾਰ ਤੁਸੀਂ ਆਪਣਾ ਰੱਖਣਾ ਆਪਣੇ ਕੋਲ ਤੁਹਾਨੂੰ ਪੂਰਾ ਦਿਖਾ ਕੇ ਆਵਾਂਗੇ।